ਹੈਲੋ। ਸਸ ਸ੍ਰੀ ਕਾਲ ਜੀ।
ਕਿਵੇਂ ਓ?
ਵਧੀਆ-ਵਧੀਆ ਤੁਸੀਂ ਦੱਸੋ?
ਹਾਂਜੀ ਹਾਂਜੀ ਮੈਂ ਵੀ ਠੀਕ, ਮੈਂ ਵੀ ਠੀਕ ਆ ਮ ਖਾ। ਅਸੀਂ ਹੁਣ ਪਨੀਰ ਦੀ ਭੁਰਜੀ ਬਣਾਈ ਸੀ, ਤੁਸੀਂ ਦੱਸੋ? ਖਾਲੀ ਜੇ ਰੋਟੀ?
ਨਈ ਹਜੇ ਨਈ।
ਕਿਉ, ਬੜੀ ਲੇਟ ਖਾਂਦੇ ਓ ਫਿਰ?
ਅਸੀਂ ਤਾ ਲੇਟ ਹੀ ਖਾਂਨੇ ਹਾਂ ਦਹ, ਸਾਡੇ ਦਹ।
ਅੱਛਾ ਜੀ ਫੇਰ ਸੌਦੇ ਕਿਸ ਟਾਈਮ ਹੋ?
ਗਿਆਰਾਂ, ਸਾਡੇ ਗਿਆਰਾਂ।
ਓਕੇ- ਓਕੇ ਸਵੇਰੇ ਅੱਖ ਖੁੱਲ ਜਾਂਦੀ ਆ ਫੇਰ ਤੁਹਾਡੀ?
ਮੈਂ ਤਾਂ ਸ ਸਾਢੇ ਅੱਠ ਉੱਠ ਦੀ- ਉੱਠਦੀ ਹਾਂ। ਹਾਂ।
ਠੀਕ।
ਬਾਕੀ ਦਾਦੀ ਛੇ ਵਜੇ, ਸਾਢੇ ਛੇ ਮੇਰਾ ਭਰਾ ਉਹ। ਸ਼ਾਇਦ ਮੇਰੇ ਨਾਲ ਸ਼ਾਮ ਸੱਤ ਵਜੇ ਉੱਠਦਾ ਸ਼ਾਇਦ ਮੇਰੀ ਮੰਮੀ ਵੀ ਸੱਤ ਵਜੇ ਉੱਠਦੀ ਐ।
ਹਾਂਜੀ- ਹਾਂਜੀ।
ਹੋਰ ਸੁਣਾਓ? ਪਨੀਰ ਤੁਸੀਂ ਬਣਾਇਆ ਮੰਮੀ ਨੇ ਬਣਾਇਆ?
ਮੰਮੀ ਨੇ ਬਣਾਇਆ ਜੇ ਮੈਂ ਕਿੱਥੇ ਗਰਮੀ ਚ ਮੈਨੂੰ ਤਾਂ ਗਰਮੀ ਇੰਨੀ ਲੱਗਦੀ ਹੈ ਬਰਦਾਸ਼ਤ ਹੀ ਨਹੀਂ ਹੁੰਦੀ ਜੇ।
ਹਾਂ ਗਰਮੀ ਬਰਦਾਸ਼ਤ ਨਹੀਂ ਹੁੰਦੀ, ਸਰਦੀ ਬਰਦਾਸ਼ਤ ਹੋ ਜਾਂਦੀ ਹੈ, ਗਰਮੀ ਨੀ ਹੁੰਦੀ ਪਰ।
ਹਾਂਜੀ ਹਾਂਜੀ ਪੰਜ ਮਿੰਟ ਮੈਂ ਪਾਣੀ ਲੈਣ ਵੀ ਰਸੋਈ 'ਚ ਜਾਵਾਂਗੀ ਨਾ ਉਹਦੇ 'ਚ ਵੀ ਪਰਸੀਨੋ ਪ੍ਰਸੀਨ ਹੋ ਕੇ ਆਂਗੀ।
ਹਮ। ਉਹੀ ਏ ਬਸ ਸਰਦੀ ਬਰਦਾਸ਼ਤ ਬੰਦਾ ਕਰ ਲੈਂਦਾ, ਪਰ ਗਰਮੀ ਨੀ ਹੁੰਦੀ ਪਤਾ ਨੀ ਕੀ ਐ।
ਹਾਂਜੀ- ਹਾਂਜੀ। ਸਰਦੀ ਦੇ ਚਲੋ ਇਹ ਏ ਰਜਾਈਆਂ ਚ ਵੱੜ ਜਉ ਚਾਹ ਪੀ ਲਓ ਪਰ ਗਰਮੀ ਚ। ਚਾਹੇ ਜਿੰਨੀ ਮਰਜ਼ੀ ਕੋਲਡ ਕਾਫੀ ਕੁਛ ਵੀ ਪੀ ਲਓ ਠੰਡਾ। ਪਰ ਫੇਰ ਵੀ ਠੰਡਕ ਨੀ ਪੈਂਦੀ ਰੂਹ ਅਫ਼ਜ਼ਾ ਕੁਛ ਵੀ।
ਧਰ ਪੈਂਦੀ ਐ ਬਸ। ਜਦੋਂ ਤੱਕ ਅੰਦਰ ਆਉਂਦਾ ਹੈ, ਬਸ ਦੋ ਚਾਰ ਮਿੰਟ ਬਾਅਦ ਗੈਬ ਹੋਂਦਾ ਸਭ ਕੁਛ।
ਹੋਰ ਹਾਂਜੀ- ਹਾਂਜੀ ਵਧੀਆ। ਹਾਂ।
ਓਕੇ। ਹੋਰ ਸਕੂਲ ਦੀ ਯਾਦ ਆਂਦੀ ਏ ਤੁਹਾਨੂੰ?
ਹਾਂਜੀ ਉਹੀ ਠੀਕ ਸੀਗਾ ਤੇ ਘਰ ਬਹਿਣ ਦਾ ਬਹਿਣਾ ਬੋਤ ਮੁਸ਼ਕਿਲ ਐ ਬੋਰ ਹੋ ਰਹੇ ਆ।
ਹਾਂਜੀ-ਹਾਂਜੀ ਸਹੀ ਗੱਲ ਐ ਮੈਂ ਵੀ ਆਈ ਪਹਿਲਾਂ ਅਸੀਂ ਸੋਚਣੇ ਹਾਂ ਵੀ ਕਦੋਂ ਸਾਡੀ ਪਲੱਸ ਟੂ ਹੋਏ ਨਿਕ
ਹਾਂ ਨਿਕਲੀਏ ਐਥੇ ਆਣਾ ਨੀ ਅਸੀਂ ਦੁਬਾਰਾ ਐ ਇਹਦੇ ਨਾਲ ਗੱਲ ਨੀ ਕਰਨੀ ਉਹਦੇ ਨਾਲ ਨੀ ਕਰਨੀ ਪਰ ਹੁਣ ਹਾ ਕਿ ਓਹੀ ਟਾਈਮ ਸਹੀ ਸੀ। ਅੱਛਾ ਸੀਗਾ।
ਹਾਂਜੀ-ਹਾਂਜੀ ਮੈਂ ਤੇ ਗੱਲ ਪਰਸੋਂ ਯਾਦ ਕਰ ਰਹੀ ਸੀ। ਸੀ ਮੈਂ ਕਿਹਾ ਸਾਡੀ ਹਿਸਟਰੀ ਦੀ ਮੈਡਮ ਵੀ ਮੈਂ ਕਿਹਾ ਉਹਦੀ ਮਾਰ ਆਲੇ ਦਿਨ ਈ ਸਹੀ ਸੀ ਅਸੀਂ ਕਹਿਨੇ ਹਾਂ ਵੀ ਐਹ ਦਿਨ ਨੀ ਨਿਕਲ ਜਾਣ- ਨਿਕਲ ਜਾਣ ਪਰ ਹੁਣ ਓਡੋ ਈ ਯਾਦ ਆਦੀ ਐ ਸਭ ਤੋਂ ਜ਼ਿਆਦਾ।
ਹਾਏ ਸਾਡੇ ਖ਼ਤਮ ਹੋਣ ਨੂੰ ਬਸ ਚਾਰ ਦਿਨ ਔਰ- ਚਾਰ ਦਿਨ ਔਰ। ਤੇਲਨਾ ਪੈਣਾ ਨੂੰ ਬਸ ਦੋ ਦਿਨ ਹਾਂਜੀ-ਹਾਂਜੀ ਕਰਕੇ ਕੋਈ ਅੱਜ ਆਜ ਨੀ ਆਈ ਓ, ਮਜ਼ਾ ਆਏਗਾ ਬਸ।
ਹਾਂਜੀ-ਹਾਂਜੀ ਰੋ-ਰੋ ਕੇ ਤੇ ਅਸੀਂ ਸਾਲ ਕੱਟੇਆ ਰੇਖਾ ਮੱਲੀ ਕਿਤੇ ਡਰ ਤੋਂ।
ਹਾਂ।
ਹੋਰ ਦੱਸੋ ਤੁਸੀਂ?
ਹੋਰ ਤੁਹਾਡੀ ਕੋਈ ਪਲਸਟੂ ਦੀ ਯਾਦ?
ਪਲੱਸਟੂ ਦੀ ਯਾਦ ਵੈਸੇ ਮਜ਼ੇ ਬੋਤ ਕੀਤੇ ਨੇ ਪਲੱਸਟੂ ਨੀ ਭੁੱਲੀ ਜਾਣੀ। ਬੋਤ ਮਸਤੀਆਂ ਕੀਤੀਆਂ ਨੇ। ਮਤਲਬ ਪਲੱਸ-ਵਨ ਚ ਤੇ ਐਨਾ ਓ ਨੀ ਸੀ ਨਵੇਂ-ਨਵੇਂ ਸਕੂਲ ਚ ਆਏ ਸੀ। ਪਲੱਸਟੂ ਲਾਸਟ ਸੀਨਾ।
ਲੜਾਈਆਂ ਵੀ ਹੁੰਦੀਆਂ ਨੇ ਬਹੁਤ ਗੱਲਾਂ ਵੀ ਹੁੰਦੀਆਂ ਨੇ।
ਵਿਆਹ ਵੀ ਹੋ ਜਾਂਦੇ ਨੇ।
ਹਾਂ ਨਾ ਜੋ ਮਰਜ਼ੀ ਕਰੋ।
ਹਾਂਜੀ ਸਾਡੀ ਨਾ ਕਲਾਸ ਚ ਕੁੜੀਆਂ ਨੇ ਨਾ ਸ਼ਾਦੀ ਰਚਾਈ ਸੀ ਤੇ ਮੇਰੀ ਫਰੈਂਡ ਨੂੰ ਮੈਮ ਕਹਿੰਦੀ ਤੁਸੀਂ ਵੀ ਸੀ ਓ ਕਹਿੰਦੀ ਨੋ ਮੈਮ ਹਮ ਸ਼ਾਦੀ ਮੇ ਨੀ ਥੇ ਸਾਰੀ ਕਲਾਸ ਹੱਸਣ ਲਾਗੀ ਸਾਰੀ ਪਿੱਛੇ ਤੱਕ ਦੇ ਬੱਚੇ ਮੈਨੂੰ ਐਨਾ ਹਸਾਇਆ ਮੈਂ ਕਿਹਾ ਤੈਨੂੰ ਸਪੈਸ਼ਲ ਇਨਵੀਟੇਸ਼ਨ ਦਿੱਤ ਤਾਂ ਹਾਂ ਜੋ ਤੂੰ ਨੀ ਥੀ ਸ਼ ਸ਼ਾਦੀ ਮੇ ਹੋਰ ਯਾਰ ਹੋਰ ਦੱਸੋ ਤੁਸੀਂ ਕੋਈ ਐਸੀ ਯਾਦ ਪਲੱਸਟੂ ਦੀ।
ਹੁਣ ਪੱਲਸਟੂ ਪਲੱਸਟੂ ਚ ਲੜਾਈਆਂ ਬਹੁਤ ਹੋਈਆਂ ਨੇ। ਕਿਸੀ ਨੇ ਚੋਰੀ ਕਰ ਲਿੱਤੀ ਕੋਪੀ ਕਰ ਲਿੱਤੀ ਕੀਦਾ ਕੁਝ ਕਰ ਲਿ ਦਾ ਕੋਈ ਪੈਨ ਚੋਰੀ ਕਰਦਾ ਐ।
ਕੁਛ ਹੋ ਗਿਆ ਕਿਸੇ ਦਾ ਕੁਛ।
ਰੋਜ਼ ਈ ਸੀਨ ਬਨਦੇ ਆ ਓਥੇ ਤੇ
ਮਤਲਬ ਉਹ ਮੈਮੋਰੀਜ਼ ਬਣ ਗਈਆਂ ਨੇ ਨਾ ਮ ਮਤਲਬ ਚਾਹੇ ਜੋ ਮਰਜ਼ੀ ਹੋਇਆ ਹੋਏ ਕਿਸੇ ਦਾ ਕੁਝ ਹੋ ਗਿਆ ਏ।
ਓ ਤਾਂ ਐ ਈ ਐ।
ਹਾਂਜੀ ਪਰ ਓ ਇਨ-ਫਿਊਚਰ ਅਸੀਂ ਯਾਦ ਕਰਾਂਗੇ ਨਾ ਬਹੁਤ ਬਹੁਤ ਹਸਾਏਗਾ ਕਸਮ ਨਾਲ। ਜਿਹਨੂੰ ਦੱਸਾਂਗੇ ਨਾ ਉਹ ਵੀ ਵਿਚਾਰਾ ਹੱਸ-ਹੱਸ ਕੇ ਪਾਗਲ ਹੋਜੇਗਾ ਵੀ ਤੁਸੀਂ ਐਝ-ਐਝ ਕੀਤਾ ਹਾਂਜੀ। ਤੁਸੀਂ ਵੈਸੇ ਕੇੜੀ ਕਲਾਸ ਚ ਗਏ ਸੀ ਉਹ ਸਕੂਲ ਚ?
ਮੈਂ ਫੋਰਥ-ਫੋਰਥ ਤੋਂ ਮੈਂ ਸਟਾਰਟਿੰਗ ਤੋਂ ਈ ਆ।
ਉਹ ਫੋਰਥ ਤੋਂ ਸੀ ਨਾ ਪਹਿਲਾਂ ਹੁਣ ਤਾਂ ਫਸਟ ਹੋ ਗਿਆ।
ਪਿਛਲੇ ਸਾਲ ਈ ਹੋਇਆ ਫਸਟ ਤੋਂ ਪਹਿਲਾਂ ਫੋਰਥ ਤੋਂ ਸੀ ਮੈਂ ਫੋਰਥ ਤੋਂ ਈ ਓਥੇ ਆ।
ਓਕੇ ਫੇਰ ਕੋਈ ਫੇਵਰੇਟ ਟੀਚਰ ਹੋਏ?
ਮੌਲੀ ਮੈਡਮ ਮੌਲੀ ਮੈਡਮ ਹਾਂਜੀ ਹਾਂਜੀ ਉਹਨੂੰ ਨਾ ਕੁਛ ਵੀ ਦੱਸ ਦੋ ਦ ਤੋਂ ਗੱਲ ਹੁੰਨੇ ਉਥੋਂ ਇਥੋਂ ਉੱਥੋਂ ਨ ਹੋਈਏਗ ਮਤਲਬ ਬਹੁਤ ਅੱਛੀ ਸੀ ਮਜ਼ੇ ਆਉਂਦੇ ਸੀ ਉਹਦੇਤ ਵੇਟ ਕਰਦੇ ਸੀ ਕਦੇ ਕਦੇ ਗੱਲ ਵੀ ਹੁੰਦੀ ਆ ਹਨਣ ਮੈਸੇਜ ਕਰਦੇ ਮੈਸੇਜ ਹੁੰਦੀ ਹੈ
ਚਲੋ ਵਧੀਆ ਮੈਂ ਤਾਂ ਕਦੇ ਉਹਨਾਂ ਨਾਲ ਗੱਲ ਹੀ ਨਹੀਂ ਕੀਤੀ
ਬਾਕੀ ਕਿਸੇ ਟੀਚਰ ਨਾਲ ਨੀ
ਬਸ ਇੱਕ ਵਾਰ ਮੈਂ ਉਹਨਾਂ ਨਾਲ ਬੋਲੀ ਸੀ ਮੈਂ ਨਾ ਸਟੇਜ ਤੇ ਗਈ ਸੀ ਨਿਊਜ਼ ਬੋਲਣ ਤੇ ਸਟੇਜ 'ਤੇ ਪ੍ਰੇਅਰ 'ਚ ਗੀਤਾ ਮੈਮ ਨੇ ਭੇਜ ਤਾ ਸੀ ਤੇ ਮੈਂ ਮੈਮ ਨੂੰ ਕਿਹਾ ਮੈਮ ਕਹਿੰਦੀ ਵੀ ਤੁਸੀਂ ਕੀ ਬੋਲਣ ਆਇਓ ਮੈਂ ਮੈਂ ਨਿਊਜ ਬੋਲਣੀ ਆ ਤੇ ਮੈਂ ਕਿਹਾ ਮੈਮ ਮੈਨੂੰ ਡਰ ਲੱਗਦਾ ਪ ਤੇ ਮੈਮ ਕਹਿੰਦੀ ਕੁਛ ਨੀ ਉ ਤਾਂ ਦੋ ਮਿੰਟ ਚ ਹੋ ਜਾਣੀ ਆ ਨਿਊਜ਼ ਤੇਰੀ
ਕਿਹੜੀ ਮੈਡਮ ਕਹਿ ਰਹੀ ਸੀ।
ਉਹੀ ਭੋਲੀ ਮੈਮ ਮਿਊਜ਼ਿਕ ਵਾਲੇ ਹਾਂਜੀ ਤੇ ਗੀ ਉਸ ਟਾਈਮ ਨਾ ਪਤਾ ਨਹੀਂ ਜੋ ਨਿਊਜ਼ ਬੋਲ ਰਹੀ ਸੀ ਨਾ ਸਾਡੀ ਕਲਾਸ ਦੀ ਕੁੜੀ ਉਹ ਨਹੀਂ ਆਈ ਫਿਰ ਗੀਤਾ ਮੈਮ ਨੇ ਮੈਨੂੰ ਹੀ ਭੇਜਤਾ ਚੱਕ ਕੇ ਫਿਰ ਮੈਂ ਕਿਹਾ ਮੈਮ ਮੇਰੇ ਤੋਂ ਹੋਣਾ ਨੀ ਮੈਮ ਕਹਿੰਦੀ ਇੰਝ ਨਾ ਕਰ ਮੇਰੇ ਹਾਊਸ ਡਿਊਟੀ ਆ ਚਲੀ ਜਾ ਚਲੀ ਜਾ ਫਿਰ ਮੈਮ ਨੇ ਦੋ ਵਾਰ ਕਿਹਾ ਫਿਰ ਮੈਂ ਚਲੀ ਗਈ ਫਿਰ ਮੇਰੀ ਫੇਵਰੇਟ ਮੈਮ ਸੀ ਉਹ ਫਿਰ ਮੈਂ ਉਹਨਾਂ ਦਾ ਕਿਹਾ ਵੀ ਮੈਂ ਕਿਹਾ ਮੈਂ ਉਹਨਾਂ ਨੂੰ ਦੋ ਬਾਰ ਮਨਾ ਕਰ ਉਹਨਾਂ ਨੇ ਤੀਜੀ ਵਾਰ ਬੋਲਿਆ ਹੁਣ ਫਿਰ ਮੈਂ ਚਲੀ ਗਈ ਗਈ ਕੋਈ ਉੱਥੇ ਨਾ ਮੇਰੇ ਗੇ ਮਤਲਬ ਚਲੋ ਮਾਈਕ ਫੜਿਆ ਨਾ ਮੇਰੇ ਤੋਂ ਪਹਿਲਾਂ ਨਾ
ਮੈਂ ਨੀ ਅੱਜ ਤੱਕ ਮਾਈਕ ਫੜਿਆ ਮੈਨੂੰ ਮੈਨੂੰ ਅੱਛਾ ਨੀ ਲੱਗਦਾ ਪਤਾ ਨੀ ਕਿਉਂ
ਗੱਲ ਤੇ ਸੁਣ ਲੋ ਜਦੋਂ ਮੈਂ ਮਾਈਕ ਫੜਿਆ ਨਾ ਮੈਂ ਨਾ ਮਾਈਕ ਬਿਲਕੁਲ ਮੂੰਹ ਕੋਲ ਕਰ ਲਿਆ ਮੈਨੂੰ ਡਰ ਲੱਗੇ ਸਰ ਨੇ ਨਾ ਥੱਲੋਂ ਪਕੜ ਕੇ ਥੱਲੇ ਖੇੱਚ
ਉਸ ਟਾਈਮ ਮੈਨੂੰ ਨਾ ਇੰਨਾ ਅਜੀਬ ਲੱਗਿਆ ਸਰ ਘਰ ਵੇਖਿਆ ਸਰ ਕਹਿੰਦਾ ਹਾਂ। ਹੱਸਣ ਲੱਗ ਗਿਆ ਫਿਰ ਹਾਂ ਜੀ ਉਹ ਨਾ ਹਾਂ ਹੀ ਬੋਲਦਾ ਬਸ ਉਹਦਾ ਡਾਇਲੋਗ ਕੀ ਖਾਇਆ ਪਰ ਹੱਸਣ ਲੱਗ ਗਿਆ ਫਿਰ ਜਦੋਂ ਮੈਂ ਗਈ ਮਤਲਬ ਜਦੋਂ ਮੈਂ ਪਹਿਲੀ ਵਾਰ ਮਾਈਕ ਫੜਿਆ ਸੀ ਹੋਰ ਪਹਿਲੀ ਵਾਰ ਇੰਨੇ ਸਾਰੇ ਬੱਚਿਆਂ ਚ ਗਈ ਤੇ ਮਤਲਬ ਉਸ ਟਾਈਮ ਨਾਲ ਜੋ ਮੇਰੀ ਹਾਲਤ ਸੀ ਨਾ ਮੈਨੂੰ ਹੀ ਪਤਾ ਮੇਰੇ ਨਾ ਪੈਰ ਕੰਬ ਰਹੇ ਸੀ ਪਰ ਬੋਲੀ ਸੀਗੀ ਗੀਤਾ ਮੈਮ ਤੇ ਸੀ ਉੱਥੇ ਉਸ ਟਾਈਮ ਸਾਡੇ ਪਲਸ ਵਨ 'ਚ ਨਾ ਲੈਕਚਰ ਲੱਗਣ ਲੱਗ ਗਏ ਜ਼ੀਰੋ ਤੇ ਸਾਡੀ ਕਲਾਸ ਨਹੀਂ ਸੀ ਉਸ ਟਾਈਮ ਬਾਹਰ ਉਹ ਇਹ ਕੋਮਰਸ ਵਾਲੇ ਸੀ। ਤੇ ਛੋਟੇ ਬੱਚੇ ਤੇ ਸਾਰੇ ਇਹ ਸਾਇੰਸ ਵਾਲੇ ਵੀ ਨਹੀਂ ਹੈ ਸ਼ਾਇਦ ਇੱਕ ਅੱਧਾ ਸੈਕਸ਼ਨ ਸੀ ਕੋਮਰਸ ਵਾਲੇ ਵੀ ਦੋ ਹੀ ਲਾਈਨਾਂ ਬਣੀਆਂ ਹੀਆਂ ਤੇ ਅਠ ਸਾਲਾਂ ਤੇ ਕੋਈ ਵੀ ਨੀ ਹਾਂ ਤੇ ਸਗੋਂ ਮੈਨੂੰ ਹੋਰ ਮੈਂ ਕੰਮਾ ਹਾਂਜੀ ਹਾਂਜੀ ਸਰਦੀਆਂ ਦੀ ਗੱਲ ਐ ਪਰ ਸਗੋਂ ਮੈਂ ਹੋਰ ਕੰਮਾ ਮੈਂ ਕਿਹਾ ਆਪਣੀ ਕਲਾਸ ਦਾ ਕੋਈ ਹੁੰਦਾ ਉਹਨਾ ਨੂੰ ਦੇਖ ਕੇ ਥੋੜੀ ਹਿੰਮਤ ਵੀ ਲੱਭ ਜਾਂਦੀ
ਹਾਂ ਉਹ ਤਾਂ ਹੈ ਹੀ ਆ
ਹਾਂਜੀ ਤੇ ਉਹ ਕੋਮਰਸ ਵਾਲੀ ਕੁੜੀਆਂ ਜਿਹੜੀਆਂ ਮੈਨੂੰ ਜਾਣਦੀਆਂ ਵੀ ਉਹ ਮੈਨੂੰ ਦੇਖਣ ਮੈਂ ਜਦੋਂ ਦੇਖ ਮੈਂ ਇੱਕ ਵਾਰ ਹੀ ਦੇਖਿਆ ਉੱਧਰ ਮੈਂ ਕਿਹਾ ਯਾਰ ਸਾਰੇ ਇੱਧਰ ਹੀ ਦੇਖਦੇ ਬੇਟਾ ਮੈਂ ਕਿਹਾ ਮੈਨੂੰ ਪਛਾਣ ਲਿਆ ਮੈਂ ਕਿਹਾ ਉਨੇ ਦਿਨ ਕਹਿੰਦੀ ਤੇ ਇੱਕ ਨੂਰ ਹੀ ਉਹਨੇ ਚਸ਼ਮਾ ਨੀ ਪਾਇਆ ਉਸ ਦਿਨ ਮੈਂ ਇੰਨੇ ਨੀ ਪਛਾਣਿਆ ਯ ਉਹਨੇ ਵੀ ਪਛਾਣ ਲਿਆ ਮੈਂ ਕਿਹਾ ਨੂਰ ਤੂੰ ਤਾਂ ਚਸ਼ਮਾ ਨੀ ਪਾਇਆ ਕਹਿੰਦੀ ਮੈਨੂੰ ਮੇਰੀ ਪਿੱਛੇ ਵਾਲੀ ਨੇ ਦੱਸਤਾ ਕਹਿੰਦੀ ਉਹਨੂੰ ਲੱਗ ਰਹੀ ਹੈ ਤੂੰ ਤੇ ਮੈਂ ਪੁੱਛ ਲਿਆ ਉਹਦੇ ਤੋਂ ਮੈਂ ਕਿਹਾ ਬਸ ਤੂੰ ਵੀ ਨਾ
ਹੂੰ-ਹੂੰ ਔਰ ਤੁਹਾਡੇ ਪਲੱਸ ਟੂ ਚ ਕਿੰਨੇ ਨੰਬਰ ਆਏ ਤੁਹਾਡਾ?
ਪਲੱਸ ਟੂ 'ਚ ਮੇਰੇ ਏਟੀ ਫਾਈਵ ਪੁਆਇੰਟ ਸਿਕਸ।
ਹਾਂ ਹੋਰ ਕਿਹੜੀ ਸਟਰੀਮ ਸੀ ਤੁਹਾਡੇ ਕੋਲ ਮੇਰੇ ਇਹ ਮੇਰੇ ਸੀ ਸੈਵਨਟੀ ਸੈਵਨ ਪੁਆਇੰਟ ਟੂ।
ਓਕੇ।
ਇਸ ਵਾਰੀ ਸਾਡੀ ਅਸੈਸਮੈਂਟ ਵੀ ਬੜੀ ਘੱਟ ਗਈ ਸੀ।
ਹਾਂਜੀ-ਹਾਂਜੀ ਮੈਂ ਵੀ ਵੇਖਿਆ ਅਸੈਸਮੈਂਟ ਵੀ ਬੋਤ ਘੱਟ ਸੀ।
ਓ ਉਨਾਂ ਦੀ ਗਈ ਆ ਜੇੜੇ ਜਿਨਾਂ ਨੇ ਵਿਆਹ ਰਚਾਇਆ ਸੀ।
ਹੂੰ ਮੇਰੀ ਵੀ ਫਿਜੀਕਲ ਦੀ ਘੱਟ ਹੀ ਬਾਕੀ ਕਿ ਸਾਰਿਆਂ ਲਈ ਤੇ ਮਤਲਬ ਠੀਕ ਸੀ ਤੇ ਤੁਸੀਂ ਵੀ ਸੀ ਵਿਆਹ 'ਚ
ਹਾਂਜੀ ਅਸੀ ਵੀ ਆਪਣੀ ਕਲਾਸ 'ਚ ਕਰਿਆ ਸੀ ਵਿਆਹ ਇਕ
ਅੱਛਾ-ਅੱਛਾ ਠੀਕ। ਮੇਰੀ ਫਿਜ਼ਕਲ 'ਚ ਅਸੈਸਮੈਂਟ ਘੱਟ ਆਈ।
ਮੇੜ ਤੇ ਹਿੰਦੀ 'ਚ ਮਿਊਜਿਕ 'ਚ ਮੇਰੀ ਫੁਲ ਆ। ਹਿੰਦੀ 'ਚ ਬੜੀ ਘੱਟ ਐ ਪੋਲ ਸਾਇੰਸ ਦਾ ਇੱਕ ਤਾ ਪੇਪਰ ਬੜਾ ਬੇਕਾਰ ਆਇਆ ਸੀ। ਹੋਰ ਦੂਜਾ ਅਸੈਸਮੈਂਟ ਵੀ ਘੱਟ ਈ ਲੱਗੀ ਹੋਣੀ ਆ। ਇਸ ਬਾਰੇ ਨਾ ਵੇਖ ਨੀ ਰਿਆ ਸੀ ਅਸਸਮੈਂਟ ਕਿੰਨੀ ਲੱਗੀ ਏ ਬਾਕੀ ਟੈਥ ਵਾਲੇ ਸਾਡੇ ਆਈ ਸੀ। ਉੱਥੇ ਅਸੈਸਮੈਂਟ ਪੂਰੀ ਸੋ ਹੋ ਰਈ ਸੀ ਕਿ ਕਿੰਨੀ
ਮੇਰੇ ਟਵੰਟੀ ਥਰੀ ਲੱਗੇ ਏਦੇ ਚਾਲੀ
ਨਈ ਟਵੰਟੀ ਮਾਰਕਸ ਦੀ ਹੁੰਦੀ ਆ ਨਾ ਅਸੈਸਮੈਂਟ
ਮਤਲਬ ਫਿਜ਼ੀਕਲ 'ਚ ਤਾਂ ਚਾਲੀ ਦੀ ਹੁੰਦੀ ਐ।
ਹਾਂ ਪ੍ਰੈਕਟੀਕਲ ਹੁੰਦਾ ਨਾ ਇੱਕ
ਹਾਂਜੀ ਪ੍ਰੈਕਟੀਕਲ ਤੇ ਉਨੂੰ ਅਸੈਸਮੈਂਟ ਨੂੰ ਮਿਲਾ ਕੇ ਮੈਂ ਦੱਸ ਰਈ ਆਂ। ਤੁਹਾਨੂੰ ਚਾਲੀ ਨੰਬਰਾਂ ਚੋਂ ਸਰ ਨੇ ਟਵੰਟੀ ਥਰੀ ਦਿੱਤੇ।
ਅੱਛਾ ਕੇੜਾ ਸਰ ਪੜ੍ਹਾਂਦਾ ਸੀ ਤੁਹਾਨੂੰ
ਓ ਰਣਧੀਰ ਸਰ ਤੇ ਮੈਂ ਉਨਾਂ ਨੂੰ ਕਿਆ ਕਿ ਸਰ ਤੁਸੀਂ ਇੰਨੇ ਘੱਟ ਨੰਬਰ ਕਿਉ ਦਿੱਤੇ ਨੇ ਕੈਂਦੇ ਤੇਰੀ ਸ਼ਰਾਰਤਾਂ ਦੇ ਕਰ ਮੈਂ ਕਿਆ ਬਸ ਠੀਕ। ਓ ਲਾਸਟ 'ਚ ਉਨਾਂ ਨੂੰ ਵੀ ਪਤਾ ਚੱਲ ਗਿਆ ਹਨਾ ਫਿਰ ਉਨਾਂ ਨੇ ਮੇਰੇ ਵੀ ਘੱਟ ਲਾਏ ਮੈਂ ਕਿਆ ਸਰ ਮੀ ਨਾ ਬਸ
ਬਸ ਤਾ ਲਾਸਟ ਸੀ ਜੋ ਤੂੰ ਲਾ ਦਿੱਤੇ ਲਾ ਦਿੱਤੇ।
ਹਾਂਜੀ ਚਲੋ ਮੈਂ ਕਰਦੀ ਹ ਤੁਹਾਨੂੰ ਕਾੱਲ ਹਾਂਜੀ-ਹਾਂਜੀ ਠੀਕ ਸਤਿ ਸ੍ਰੀ ਅਕਾਲ।